ਹੈਲੋ।
ਹੈਲੋ। ਸਤਿ ਸ਼੍ਰੀ ਅਕਾਲ। ਭੈਣ ਜੀ ਜੀ।
ਸਤਿ ਸ੍ਰੀਅਕਾਲ ਜੀ। ਹੋਰ, ਠੀਕ ਓਂ?
ਹਾਂਜੀ। ਵਧੀਆ ਜੀ‌ ਤੁਸੀਂ ਸੁਣਾਓ? ਹਾਂਜੀ ਭੈਣਜੀ, ਵਧੀਆ ਸਭ ਠੀਕ ਠਾਕ ਹੋਰ, ਘਰ ਸਭ ਬੱਚੇ ਠੀਕ ਨੇ? ਸਭ ਦੀਆ। ਤੁਹੀ ਦੱਸੋ?
ਬਸ ਇੱਥੇ ਵੀ ਸਭ ਠੀਕ ਨੇ, ਬੱਚੇ ਵੀ ਸਭ-ਸਭ ਪਰਿਵਾਰ ਚ ਠੀਕ ਨੇ।
ਠੀਕ। ਹੋਰ ਬੱਚੇ, ਅੱਜ-ਕੱਲ ਫਿਰ ਕੀ ਕਰਾ ਰਹੇ ਓ? ਸਮਰ ਵੇਕੇਸ਼ਨਸ ਨੇ ਬੱਚਿਆਂ ਦੇ ਕੁਛ ਐਕਟੀਵਿਟੀ ਕਰਵਾ ਰਹੇ ਹੋ ਤੁਸੀਂ?
ਹਾਂਜੀ-ਹਾਂਜੀ। ਬੱਚੇ ਗੁਰਦੁਆਰੇ ਜਾ ਰਹੇ ਨੇ। ਛੁੱਟੀਆਂ ਨੇ, ਸਮਰ ਕੈਂਪ ਲਗਦੇ ਨਾ ਸਾਡੇ ਇੱਥੇੁ ਗੁਰਦ ਦੁਆਰੇ।
ਅੱਛਾ- ਅੱਛਾ। ਸਾਡੇ ਵੀ ਇੱਥੇ ਲੱਗਾ ਹੋਇਆ।
ਗੁਰਬਾਣੀ ਸਿਖਾਉਂਦੇ ਨੇ ਐਥੇ?
ਅੱਛਾ- ਅੱਛਾ। ਨਹੀਂ ਸਾਡੇ ਇੱਥੇ ਵੈਸੇ ਗੁਰਦੁਆਰੇ ਸਿਖਾਉਦੇ ਨੇ, ਓਦਾਂ ਸਮਰ ਕੈਂਪ ਲੱਗਾ ਦਾ ਵੇ, ਤੇ ਹੁਣ ਹੀ ਬੱਚੇ ਦੋ ਦਿਨ ਤੋਂ ਜਾਣਾ ਸਟਾਰਟ ਕੀਤਾ। ਉੱਥੇ ਉਹਨਾਂ ਨੇ ਮਤਲਬ ਹਾਂ, ਡੇ ਨਿਊ- ਨਿਊ ਐਕਟੀਵਿਟੀ ਕਰਾ ਰਹੇ ਨੇ ਅੱਜ ਥੋੜਾ ਡਰਾਇੰਗ ਦਾ ਸੀਗਾ ਤੇ ਹੁਣ ਕੱਲ੍ਹ ਉਹਨਾਂ ਨੇ ਪਰਸਨੈਲਿਟੀ ਡਿਵੈਲਪਮੈਂਟ ਦਾ ਉਹਨਾ ਨੇ ਕਰਵਾਣਾ ਬੱਚਿਆਂ ਨੂੰ। ਫਿਰ ਇੱਕ ਦਿਨ ਉਹਨਾਂ ਨੇ ਲਾਇਬ੍ਰੇਰੀ ਲੈ ਕੇ ਜਾਣਾ ਬੱਚਿਆਂ ਨੂੰ, ਹਾਂਜੀ। ਤੇ ਇੱਕ ਦਿਨ ਇੱਥੇ ਮਤਲਬ ਉਹਨਾਂ ਨੇ ਬੱਚਿਆਂ ਓਵਰੋਲ ਹਰ ਚੀਜ਼ ਕਵਰ ਕਰਵਾ ਦੇਣੀ ਏ, ਸਾਈਕਲਿੰਗ ਕਰਵਾ ਦੇਣਗੇ, ਇੱਕ ਦਿਨ ਬੱਚੇ ਨੂੰ, ਤੇ ਇੱਕ ਦਿਨ ਸਾਂਝੀ ਰਸੋਈ ਇੱਥੇ ਉੱਥੇ ਲੈ ਕੇ ਜਾਣਗੇ, ਮਤਲਬ ਬੱਚਿਆਂ ਨੂੰ ਹਰ ਇੱਕ ਨੌਲੇਜ ਦੇਣੀ ਉਹਨਾਂ ਨੇ। ਹੁਣ ਅੱਜ ਵੀ ਗਏ ਸੀਗੇ, ਬ ਤੇ ਇੰਨਾ ਵਧੀਆ ਸਗੋਂ! ਬੱਚਿਆਂ ਨੇ ਡਰੌਂਇਂਗ ਵਗੈਰਾ ਕੀਤੀ। ਉਹਨਾਂ ਨੇ ਨਾਦ ਅ ਨਿਊਜ਼ਪੇਪਰ ਦੇ ਬੱਚਿਆਂ ਨੂੰ ਬੈਗ ਬਣਾਨੇ ਸਿਖਾਏ। ਖਾਏ। ਉੱਪਰ ਕਲਰਿੰਗ ਕਰਵਾਈ। ਹਾਂਜੀ-ਹਾਂਜੀ, ਹਾਂਜੀ, ਹਾਂਜੀ! ਬੱਚਿਆਂ ਨੇ ਬਹੁਤ ਖੁਸ਼ ਹੋਏ। ਫ੍ਰੀ ਆਫ ਕੋਸਟ ਦੇਖੋ-ਕੋਈ ਚਾਰਜਿਸ ਵੀ ਨੀ ਰੱਖੇ। ਉਹਨਾਂ ਨੇ।
ਅੱਛਾ। ਕਮਾਲ ਦੀ ਗੱਲ ਏ।
ਕੋਲ ਕਰਤਾ ਸੀ। ਮੈਂ ਕਿਹਾ, ਚਲੋ, ਭੈਣ ਜੀ, ਨੂੰ ਵੀ। ਤੁਸੀਂ ਵੀ ਅਗਰ ਬੱਚਿਆਂ ਨੂੰ ਭੇਜਣਾ, ਤੁਸੀਂ ਭੇਜ ਦੇਣਾ। ਤੇ ਮੈਂ ਤੁਹਾਨੂੰ ਕੰਟੈਟ ਨੰਬਰ ਦੇ ਦਾਂ ਤੇ ਤੁਸੀਂ ਵੀ ਭੇਜ ਦੇ ਨਾ ਉੱਥੇ ਹੋਰ ਬੱਚੇ ਘਰ ਵੀ ਤਾਂ ਦੇਖੋ ਫੋਨਾਂ ਨਾਲ ਲੱਗੇ ਰਹਿੰਦੇ ਨੇ ਸਾਰਾ ਦਿਨ।
ਹਾਂਜੀ, ਹਾਂਜੀ। ਜੀ।
ਹੁਣ ਤੁਹਾਨੂੰ ਪਤਾ। ਬੱਚਿਆਂ ਨੂੰ ਕਿੰਨਾ ਨੁਕਸਾਨ ਕਰਦੇ ਨਾ ਹਾਂ, ਫੋਰ ਥਰਟੀ ਦਾ ਟਾਈਮ ਹੈਗਾ ਵੇ। ਫੋਰ ਥਰਟੀ ਟ ਫਾਈਵ ਥਰਟੀ ਤੱਕ ਚਲੋ ਕੋਈ ਗੱਲ ਨੀ ਤੁਸੀਂ ਦੇਖਲੋ।
ਨਹੀਂ ਦੋ ਟਾਈਮਿੰਗ ਹੋਏਗੀ ਸ਼ਾਮ ਦੀ, ਸਵੇਰ ਦੀ ਵੀ। ਕੁਛ ਤੇ ਹੋਏਗਾ ਨਾ?
ਹਾਂ, ਹਾਂ, ਹਾਂ। ਨਹੀਂ, ਤੁਸੀਂ ਦੇਖ ਲੈਣਾ। ਅਡਜਸਟ ਕਰ ਲੈਣਾ। ਜਿੱਦਾਂ ਤੁਹਾਨੂੰ ਸਹੀ ਲੱਗੇ, ਮੈਂ ਤੁਹਾਨੂੰ ਨੰਬਰ ਵਗੈਰਾ ਦੇ ਦਾਂ ਗੀ। ਤੁਸੀਂ ਪਰਸਨਲੀ ਆ ਜਾਣਾ, ਇਕੱਠੇ ਚੱਲ ਪਾਂਗੇ। ਤੁਵਾੜੇ ਨਾਲ ਗੱਲਬਾਤ ਕਰਵਾ ਦਾਂਗੇ। ਤੇ ਉਥੇ ਨਾਲੇ ਉੱਥੇ ਟਿਊਸ਼ਨ ਵਗੈਰਾ ਵੀ ਹੈਗੀਆਂ। ਬੱਚਿਆਂ ਨੂੰ ਅਗਰ ਤੁਸੀਂ ਟਿਊਸ਼ਨ ਵਗੈਰਾ ਕੋਈ ਦੇਣੀ ਏ। ਬੜਾ ਕੁੱਛ ਹੇਗਾ ਸੀ ਮੈਨੂੰ ਬੜਾ ਅੱਛਾ ਲੱਗਾ ਜਾ ਕੇ। ਤੇ ਮੈਂ ਕਿਹਾ, ਚਲੋ ਭਾਬੀ ਜੀ ਨਾਲ ਅ ਹਾਂਜੀ, ਨਾਲ ਡਿਸਕਸ ਕਰਨੇ ਆ।
ਨਹੀਂ, ਵਧੀਆ ਕੀਤਾ। ਜੇ ਸਗੋਂ ਸਵੇਰੇ ਤੇ ਬੱਚੇ ਫਰੀ ਹੁੰਦੇ ਨੇ, ਸ਼ਾਮੀ ਜਾਂਦੇ ਨੇ। ਜੋ ਵੀ ਜਾਂਦੇ ਨੇ। ਸ਼ਾਮੀ ਚਾਰ ਤੋਂ ਛੇ ਵਜੇ। ਤੱਕ ਹੁੰਦਾ ਏ ਉੱਥੇ।
ਅੱਛਾ, ਉੱਥੇ ਫੇਰ ਕੀ ਸਿੱਖਦੇ ਪਏ ਨੇ ਬੱਚੇ? ਅੱਛਾਅੱਛਾ, ਬੱਚਿਆਂ ਨੂੰ ਪੰਜਾਬੀ ਸਿਖਾ ਰਹੇ ਨੇ। ਵਧੀਆ
ਸਿਖਾਉਂਦੇ ਨੇ, ਜਿਹੜੇ ਬੱਚੇ। ਹਾਂਜੀ, ਜਿਹੜੇ ਬੱਚੇ ਪਾਠ ਸਿਖਾਉਂਦੇ ਨੇ ਕਈਆਂ ਬੱਚਿਆਂ ਨੂੰ। ਬੱਚਿਆਂ ਨੂੰ ਦੁਮਾਲਾ ਬਣਨਾ ਪੱਗ ਬਨਨੀ ਹੋਰ ਵੀ ਕਈ ਕਵੀ ਬੰਦਾ ਸਿਖਾਉਂਦੇ ਨੇ ਤਾਂ ਕਿ ਬੱਚੇ ਗੁਰਦਆਰੇ ਤੋਂਜ ਹੋਂਦਾ ਨਾ ਆਪਣਾ ਬਾਅਦ ਸਮਰ ਕੈਂਪ ਤੋਂ ਬਾਅਦ
ਅੱਛਾ ਅੱਛਾ ਅੱਛਾ ਅੱਛਾ
ਕੀਏ ਸਮਮਰ ਕ ਆਮ ਚ
ਹੋ ਹੋੋ ਵਧੀਆ ਫੇਿਰ ਤਾਂ
ਸਾਡੇ ਬੇਟੇ ਨੇ ਵੀ ਪਿਛਲੇ ਸਾਲ ਪਾਰਟੀਸਪੇਟ ਕੀਤਾ ਸੀ ਕਵਿਤਾ ਬੋਲਲੀ ਸੀ ਬੜੀ ਸੋਨੀਆ ਨੇ
ਅੱਛਾ ਅੱਛਾ ਚਲੋ ਵਧੀਆ ਗੁਰੂ ਘਰ ਨਾਲ ਜੁੜੇ ਰਹਿਣ ਬੱਚੇ ਹੋਰ ਕੀ ਇਹੀ ਰਹਿੰਦਾ ਹੋਰ ਕਿ ਬੱਚਿਆਂ ਨੂੰ
ਬਸ ਦੇਖੋ ਬੱਚੇ ਹੋਣ ਧੀਰੇ ਧਰੇ ਹੋਣ ਵੱਡੇ ਹੋ ਰਹੇ ਸਭ ਆਪਣੇ ਚ ਮਸਤ ਹੋ ਰਹੇ ਅਸੀਂ ਕਹਿੰਦੇ ਹ ਬਸ ਕਿਸੇ ਤਰੀਕੇ ਨਾਲ ਬੱਚੇ ਜੁੜੇ ਰਹਿਣ ਪਰ ਦੇਖੋ ਨਾ ਬੱਚਿਆਂ ਦਾ ਵੀ ਆਪਣਾ ਵੀ ਤੇ ਮਨ ਹੋਵੇ ਨਾ ਬੱਚੇ ਦੇਖੋ ਫਰੈਂਡ ਸਰਕਲ ਹੀ ਐਸੇ ਬਣ ਗਏ ਨੇ ਅੱਜ ਪਰ ਫੋਨਾਂ ਦੇ ਬੜੇ ਹੋ ਗਏ ਨੇ ਮੁਸ਼ਕ ਹੋ
ਹਾਂ ਨਹੀਂ ਉਹ ਤਾਂ ਗੱਲ ਤੁਹਾਡੀੇ ਸਾਰੇ ਗੱਲ ਤਾਂ ਫੋਨ ਨਹੀਂ ਭੈਣਜੀ ਅੱਜ ਕੱਲ ਤੇ ਫੋਨ ਹਾਂ ਬਸ ਸੋਸ਼ਲ ਮੀਡੀਆ ਵਗੈਰਾ ਤੁਹਨ ਪਤਾ ਹੀ ਹੈ ਪਰ ਫੇਿਰ ਵੀ ਬੱਚਿਆਂ ਨੂੰ ਥੋੜਾ ਜਹਾ ਜਿੰਨਾ ਲਿਮਿਟ ਚੀਜ਼ ਦੇਖੋ ਬੱਚਿਆਂ ਨੂੰ ਲਿਮਿਟ ਦਾ ਦੋ ਫੋਨ
ਹਾਂਜੀ
ਜਿੰਨੀਆਂ ਜਿੰਨੀਆਂ ਛੁਟੀਆਂ ਛੁੱਟੀਆਂ ਤਾਂ ਬੱਚਿਆਂ ਨੂੰ ਅਵਵਾਇਡ ਹੀ ਕਰੋ ਮੈਂ ਤਾਂਾਫ਼ ਹਣਾ
ਹਾਂਜੀ ਉਹੀਓ ਮੈਂ ਵੀ ਇਹਨਾਂ ਨੂੰ ਗੱਲਬਾਤ ਕਰਦੀ ਸੀ ਕਿ ਚਾਰ ਤੋਂ ਛੇ ਤੇ ਉੱਧਰ ਚਲੇ ਜਾਂਦੇ ਗੁਰਦੁਆਰੇ ਤੇ ਸ਼ਾਮ ਸਵੇਰੇ ਨਾ ਇੱਥੇ ਸਕੂਲ ਚ ਹੀ ਨਾ ਐਕਵਿਟੀ ਹੁੰਦੀ ਹੈ ਵਾਲੀ ਸਕੇਟਿੰਗ ਦੀ ਤੇ ਮੈਂ ਕਿਹਾ ਸੀ ਉੱਧਰ ਹੀ ਪਾ ਦਿੰਦੇ ਆਾਂ ਬੱਚੇ ਨੂੰ ਨਾ ਦੇ ਐਵੇਂ ਟਾਈਮ ਖਰਾਬ ਹੀ ਹੋ ਰਿਹਾ ਬੱਚੇ ਦਾ ਵੀ ਹੂ
ਨਹੀਂ ਨਹੀਂ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਰਵਾਓ
ਕਿਉਕਿ ਨਾ ਉਹਨੇ ਵੈਸੇ ਵੀ ਲਿੱਤੇ ਹੀ ਹੋਏ ਆ ਸਕ ਹਾਂ ਸਕੇਟਿੰਗ ਚ ਲਿੱਤਾ ਹਾਂਜੀ ਹਾਂਜੀ ਸਕੂਲ ਚ ਹੋਬੀ ਨਾ ਉਹਦੀ ਤੇ ਮੈਂ ਕਹਿ ਸੀਗੀ ਤਾਂ ਕਿ ਅ ਅੱਛਾ ਹੋਰ ਅੱਛਾ ਕਾਰ ਪਾਏ ਹੋ ਤਾਂ ਕਾਰ
ਨਹੀਂ ਨਹੀਂ ਬਹੁਤ ਵਧੀਆ ਸਾਡੇ ਬੇਟੇ ਨੂੰ ਬੜਾ ਸ਼ੌਕ ਐ ਉਹ ਕਹਿੰਦਾ ਹੁਣ ਵੀ ਮੈਨੂੰ ਵੀ ਕਰਵਾਓ ਮੈਨੂੰ ਕਹਿੰਦਾ ਸਾਨੂੰ ਲੈ ਕੇ ਕਹਿੰ ਦਿਓ ਜਾਂ ਮੈਨੂੰ ਕਰਵਾਓ ਮੈਂ ਕਿਹਾ ਕੋਈ ਨੀ ਥੋੜਾ ਜਹਾ ਵੱਡਾ ਹੋ ਜਾ, ਨਹੀਂ ਐ ਸਕੂਲ ਐ ਚ ਨੀ ਹੈਗੀ ਇਹਨਾਂ ਦੇ ਨਾ ਸਕੂਲ ਬੱਸ ਪੜ੍ਹਾਈ ਪੜ੍ਹਾਈ ਹੈ ਸਟੱਡੀ
ਮਤਲਬ ਹਾਂ ਨਹੀਂ ਨਹੀਂ ਵੈਸੇ ਬੱਚਿਆਂ ਸਟੱਡੀ ਤੋਂ ਇਲਾਵਾ ਬੱਚਿਆਂ ਦੀ ਐਕਟੀਵਿਟੀ ਤੇ ਵੀ ਧਿਆਨ ਹਾਂਜੀ ਉਹ ਤੇ ਹੋਣੀ ਚਾਹੀਦੀ ਧਿਆਨ ਦੇਣਾ ਚਾਹੀਦਾ ਸਕੂਲ ਵਾਲਿਆਂ ਨੂੰ ਹਾਂਜੀ ਕਿਉਂਕਿ ਸਰੀਰ ਦੀ ਮਤਲਬ ਹਾਂ ਬੱਚਾ ਇੰਨਾ ਕਿੰਨਾ ਪੜ੍ਹ ਲਏਗਾ ਦੇਖੋ ਸਾਰਾ ਦਿਮਾਗ ਪੜ੍ਹਾਈ ਤੇ ਹੀ ਲਾਏਆ ਜਾਏਗਾ
ਸਹੀ ਗੱਲ ਐਕਟੀਵਿਟੀ ਨਹੀ ਕਰਵਾਉਣ ਦੇ ਨਾਲੇ ਸਕੂਲਾਂ ਚ ਨਾ ਹਾਂ ਨਹੀਂ ਤਾਂ ਹੀ ਫਿਰ ਇਹਨਾਂ ਨੂੰ ਮੈਂ ਅੱਗ ਅਲੱਗ ਚਲੋ ਪੈ ਰਿਹਾ ਸਕੂਲ ਚ ਹੋਏ ਫਿਰ ਤਾਂ ਇੰਨੀ ਦਿੱਕਤ ਹੀ ਨੀ ਹੁੰਦੀ ਤਾਂ ਹੀ ਮੈਂ ਕਿਹਾ ਚਲੋ ਹੁਣ ਐ ਕਰ ਲੈਣ ਥੋੜੇ ਦਿਨ ਫਿਰ ਸਵਿਮਿੰਗ ਕਲਾਸਿਸ ਕਹਿੰਦੇ ਪੈ ਨਾ ਚਲੋ ਜੁਆਇਨ ਕਰਵਾ ਦਾਂਗੇ ਤੇ ਬਾਕੀ ਹੋਰ ਵੀ ਹਾਂ ਬਾਕੀ ਤੁਸੀਂ ਦੱਸਦੇ ਵੀ ਹੋ ਸਕੇਟਿੰਗ ਦਾ ਵੀ ਉਹ ਵੀ ਦੇਖ
ਹਾਂ ਨਹੀਂ ਵਧੀਆ ਸਗੋਂ ਤੇ ਨਹੀਂ ਕੋਈ ਵੀ ਜੁਆਇਨ ਕਰ ਸਕਦਾ ਕਿਉਂਕਿ ਹੁਣ ਸਮਰ ਸਮਰ ਵੇਕੇਸ਼ਨ ਨਾ ਇਸ ਕਰਕੇ ਆਟਸਾਈਡਰ ਅ ਨੇ ਉਥੇ ਜਿਨਾਂ ਜਿੜੇ ਹਾਂਜੀ ਜੋ ਸਕੂਲ ਦੇ ਬੱਚੇ ਉਹਨਾ ਦੀ ਫੀਸ ਘੱਟ ਜੇ ਆ ਉਹ ਦੀ ਥੋੜੀ ਹਾ ਫੀਸ ਐਕਸਟਰਾ ਆ ਗਈ ਹ ਹਾਂ ਹੁੰਦਰੀਦ ਜਾਂ ਟੂ ਹੁੰਦਰੀਦ ਐਕਸਟਰਾ ਚਾਰਜਜ ਜ਼ਿਆਦਾ ਹੋਣਗੇ ਉੱਧਰ ਦੇ ਨਾ
ਠੀਕ ਹੈ ਠੀਕ ਹੈ ਕੋਈ ਗੱਲ ਨੀ ਮੈਂ ਦੇਖਾਂਗੀ ਫੇਿਰ ਮੈਂ ਤੁਹਾਨੂੰ ਦੱਸਾਂਗੀ ਤੇ ਫੇਿਰ ਤੁਸੀਂ ਮੇਰੀ ਹਨਾ ਗੱਲ ਕਰ ਲੈਣਾ ਤੁਸੀਂ
ਹਾਂਜੀ ਹਾਂਜੀ ਹਾਂਜੀ ਕੋਈ ਨੀ ਭੇਜ ਦੇ ਨਾ ਮੈਂ ਕੋਈ ਨੀ ਬੱਚੇ ਇੱਥੇ ਹਹਾੰ ਗਗੇ ਸਗੋਸ ਮੇਰੇ ਕੋਲਰੀਦਾ ਆ ਜਾਣਗੇ ਬੱਚੇ
ਹਾਂ ਤੁਸੀਂ ਕਹਿਣਾ ਤੰਗ ਕਰਦੇ ਇਨਾ ਬੱਚੇ ਤੁਹਾਨੂੰ ਪਤਾ ਸ਼ਰਾਰਤੀ ਬਹੁਤ ਹੈਗੇ ਨੇ ਹਾਂ
ਤੁਹਾਡੇ ਬੱਚੇ ਕਿਉਂ ਤੁਹਾਡੇ ਬੱਚੇ ਮੇਰੇ ਬੱਚੇ ਆਖਣ ਨੀ
ਹਾਂਜੀ ਹਾਂਜੀ ਉਹ ਤਾਂ ਗੱਲ ਹੈਈ ਆ
ਅੱਛੇ ਤੁਹਾਡੇ ਦੇ ਮੈਨੂੰ ਤੇ ਹੋਰ ਤੇ ਹੋਰ ਤੇ ਛੁੱਟੀਆਂ ਚ ਤੁਸੀਂ ਆਪਣਾ ਆਉਣਾ ਨੀ ਲੋਕਲ ਤਾਂ ਕਰਕੇ
ਲੋਕਾਂ ਦਾ ਕੀ ਹੈ ਤੁਹਾਨੂੰ ਪਤਾ ਰੋਜ਼ ਦਿਹਾੜੀ ਹੀ ਪੈਣਜੀ ਕਿਤੇ ਨਾ ਕਿਤੇ ਮਿਲ ਤਾਂ ਜਾਈਦਾ ਮਿਲ ਲਈਦਾ ਅਤੇ ਫਿਰ ਰਹਿਣਗੇ ਹੁਣ ਤੁਹਾਨੂੰ ਪਤਾ ਹਾਂ ਤਾਂ ਮੁਸ਼ਕਿਲ ਬੜਾ ਮੁਸ਼ਕਿਲ ਹੈ ਭੈਣ ਜੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਕੋਈ ਨੀ ਫੇਰ ਵੀ ਦੇਖਾਂਗੇ ਜੇ ਮੁਸ਼ਕਿਲ ਹੈ ਤੁਹਾਨੂੰ ਪਤਾ ਲੋਕਲ ਨੂੰ ਬਹੁਤ ਮੁਸ਼ਕਿਲ ਹੈ ਨੀ ਰਹਿ ਜਾਂਦਾ ਹਾਂ ਨਹੀਂ ਭੈਣ ਜ ਦੇਖਾਂਗੇ ਕੋਈ ਗੱਲ ਨੀ ਬਣਾਵਾਂਗੇ ਪ੍ਰੋਗਰਾਮ ਹਜੇ ਹਾਂ ਹਾਂਜੀ ਹਾਂਜੀ ਸਭ ਵਧੀਆ ਠੀਕ ਠਾਕ ਹੈ ਤੁਸੀਂ ਦੱਸੋ ਅੱਜ ਫੇਰ ਰੋਟੀ ਰੋਟੀ ਕੀ ਬਸ ਸਭ ਠੀਕ ਠਾਕ ਹੈ
ਦਾਲ ਮੱਖਣੀ ਬਣਾਈ ਸੀ ਮੈਂ ਹਾਂਜੀ ਅੱਜ ਹਾਂਜੀ ਗੈਸਟ ਆਏਏ ਸੀ ਨਾ ਤੰਦੂਰੀ ਰੋਟੀ ਬਣਾਈ ਨਾਲ ਬੜੇ ਖੁਸ਼ ਹੋ ਕੇ ਖਾਧੀ ਸਭ ਨੇ
ਵਧੀਆ ਵੀ ਚਲੋ ਮੈਨੂੰ ਤੁਸੀਂ ਵੀ ਇਏਾਂ ਦੱਸਿਆ ਨੇ ਭੈਣ ਮੈਨੂੰ ਦੱਸਦੇ ਮੈਂ ਪਹਿਲੇ ਆ
ਅੱਛਾ ਨਹੀਂ ਪਤਾ ਕੀ ਮੈਂ ਤੁਹਾਨੂੰ ਸਪੈਸ਼ਲ ਇਨਵਾਈਟ ਕਰਾਂਗੀ ਨਾ
ਕੀ ਸੀਗਾ ਥੋੜਾ ਮਿਲ ਲੈਂਦੇ ਸੀ ਗੱਲ ਸਾਡੀ ਗ ਜਿਹੜੀ ਹੁਣ ਆਹ
ਸਹੀਏ ਮੈਂ ਕਰ ਲੈਂਦੀ ਨਹੀਂ ਨਾਰਜ਼ ਨਾ ਆਉਣਾ ਤੁਸੀਂ ਨਹੀਂ ਮੇਰੇ ਧਿਆਨ ਚ ਆਇਆ ਵੀ ਨੀ ਸੱਚੀ ਦੱਸਾਂ ਤੇ ਮੈਂ ਗੱਲ ਵੀ ਨੀ ਹੋਈ ਨਾ ਤੁਹਾਡੇ ਨਾਲ ਕਿੰਨਾ ਟੈਮ ਹੋ ਗਿਆ
ਮਤਲਬ ਕੀਤਾ ਤੁਹਾਨੂੰ ਚਾਹੀਦਾ ਸੀ ਇੱਕ ਮਾੜ ਜਹਾ ਤੁਸੀਂ ਮੈਨੂੰ ਇਸ਼ਾਰਾ ਕਰਦੇ ਤੇ ਮੈਂ ਤਾਂ ਆ ਜਾਣਾ ਸੀ
ਹਾਂ ਨਹੀਂ ਤੁਸੀਂ ਸਪੈਸ਼ਲ ਆ ਦੇਖੋ ਇੱਕ ਪਤਾ ਕੀ ਗੱਲ ਏ ਹੁਣ ਗੈਸਟ ਆਏ ਨੇ ਮ ਮਜ਼ਾ ਨਹੀਂੀ ਆਉਂਦਾ ਉਹ ਚੀਜ਼ ਨਾ ਜਿਵੇਂ ਅਸੀਂ ਹੁਣ ਤੁਹਾਡੇ ਮੇ ਗੱਲਬਾਤ ਅਲੱਗ ਈ ਸਾਡੀ ਗੱਲਾਂ ਬਾਤਾਂ ਵੀ ਅਲੱਗ ਹੀ ਆਉਂਦੀਆਂ ਨੇ ਜੋ ਅਸੀਂ ਸਭ ਦੇ ਵਿੱਚ ਗੱਲਾਂ ਪਤਾ ਕਿਵੇਂ ਕਰਾਂਗੇ ਦੱਸੋ
ਨਹੀਂ ਇਹ ਵੀ ਗੱਲ ਤੁਹਾਡੀ ਸਹੀ ਹੈ ਇਹ ਵੀ ਗੱਲ ਸਹੀ ਚਲੋ ਕੋਈ ਨੀ ਬਣਾਦੇ ਆ ਪ੍ਰੋਗਰਾਮ ਹੈ ਥੋੜੇ ਨਾ ਦੋ ਕੁ ਦਿਨ ਰੁਕ ਜਾਓ ਫਿਰ ਹਾਂ ਨਹੀਂ ਨਹੀਂ ਦੋ ਕੁ ਦਿਨ ਰੁਕ ਜਾਓ ਫਿਰ ਮੈਂ ਆਵਾਂਗੀ ਨਾਲੇ ਫਿਰ ਮੈਂ ਨਾ ਉਹ ਉਹ ਵੀ ਤੁਹਾਡੇ ਕੋਲ ਤੁਸੀਂ ਦੇਖੋ ਸੂਟਸ ਦਾ ਵੀ ਕੰਮ ਕਰਦੇ ਪੈਾਂ ਤੇ ਮੈਂ ਤੁਹਾਡੇ ਕੋਲ ਸੂਟਸ ਵੀ ਲੈਣ ਆਉਣੇ ਨੇ ਉਹ ਹੁਣ ਮੈਂ ਜਿਹੜੇ ਤੁਹਾਨੂੰ ਮੈਂ ਹਾਂ ਉਹ ਮੈਂ ਲੈਣ ਆਉਣੇ ਨੇ ਇਸ ਹੁਣ ਤੁਸੀਂ ਉਹਨੂੰ ਰੈਡੀ ਮੇਰੇ ਸੂਟ ਹੀ ਰੈਡੀ ਰੱਖਣੇ ਆ ਪੂਰੇ ਲਾਸਟ ਟਾਈਮ ਤੁਸੀਂ ਮੈਨੂੰ ਕਹਿ ਦਿੱਤਾ ਸੀ ਬਈ ਮੈਨੂੰ ਬਈ ਟਾਈਮ ਨ ਹੈਗਾ
ਥੋੜਾ ਜਿਹਾ ਰਹਿ ਗਿਆ ਨਹੀਂ ਨਹੀਂ ਤੁਸੀਂ ਕ ਕੱਲ ਹੀ ਆ ਜਾਓ ਕੋਈ ਨੀ ਬਸ ਹੋਰ ਕੀ ਚਾਹੀਦਾ ਦੱਸੋ ਮੈਂਚ ਕਰ
ਕੋੁ ਮੈਨੂੰ ਰੇਡੀ ਚਾਹੀਦੀ ਦਾ ਸੂਟ ਤੇ ਇਸ ਬੇ ਦੇਖੋ ਮੈਂ ਉਹੀ ਲੈਣ ਆਵਾਂਗੀ ਤੇ ਮੇਰਾ ਸੂਟ ਬਿਲਕੁਲ ਇੱਕਦਮ ਹਰ ਚੀਜ਼ ਰੈਡੀ ਹੋਣੀ ਚਾਹੀਦੀ ਤੇ ਫਿਰ ਨਾਲੇ ਡਿਨਰ ਕਰਾਂਗੇ ਹਨਾ ਤੇ ਬਾਕੀ ਬੱਚੇ ਦਾ ਵੀ ਜੋ ਤੁਹਾਨੂੰ ਅਸੀਂ ਡਿਸਕਸ ਕੀਤਾ ਉਹ ਵੀ ਕਰ ਕਰ ਲਾਂਗੇ ਹਨਾ
ਜੀ ਉਹ ਵੀ ਕਰ ਲਾਂਗੇ ਪਤਾ ਕੀ ਇੱਕ ਛੱਡਣ ਆਉਣ ਜਾਣ ਦੀ ਵੀ ਦਿੱਕਤ ਹੋਦੀ ਨਾ ਇੱਕ ਪਾਸੇ ਦੇਖ ਲਾਂਗੇ ਤੁਸੀਂ ਛੋੜੀਆਂਣਾ ਇਕ
ਹਾਂ ਨਹੀਂ ਹਾਂ ਐਵੇਂ ਕਰ ਲਵਾਂਗੇ ਇਹ ਵੀ ਗੱਲ ਤੁਹਾਡੀ ਸਹੀ ਹੈ ਹਾਂ ਇਹ ਵੀ ਗੱਲ ਸਹੀ ਹੈ ਹਨਾ ਹਾਂ ਕਿਉਂਕਿ ਫੇਿਰ ਨਾ ਤੁਹਾਨੂੰ
ਨਾ ਤੁਹਾਨੂੰ ਤੇ ਵੀ ਬਰਡਨ ਪ ਨਾ ਸਾਡੇ ਤੇ
ਹਾਂ ਨਹੀਂ ਨਹੀਂ ਇਹ ਵੀ ਗੱਲ ਤੁਹਾਡੀ ਸਹੀ ਹੈ ਹਾਂ ਨਹੀਂ ਨਹੀਂ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਹੋਰ ਭੈਣ ਜੀ ਅਸੀਂ ਅੱਜ ਨਾ ਬਚੇ ਮੈਗੀ ਮੰਗਦੇ ਬਸੀਂ ਮੈ
ਅੱਛਾ ਅੱਛਾ ਹਾਂ ਬੱਚਿਆਂ ਨੇ ਦੇਖੋ ਹੀ ਚੀਜ਼ਾਂ ਪਸੰਦ ਕਰਦੇ ਨੇ ਦੇਖ ਲਓ ਛੁਟਕੋਰੇ ਬੱਚੇ ਨੇ ਅੱਜ ਕੱਲ ਤੁਸੀਂ ਆਟਾ ਨੂਡਲਸ ਲਿਆ ਕਰੋ ਨਾ ਫੇਿਰ ਤੁਸੀਂ ਮੈਦੇ ਵਾਲੀ ਨਾ ਲਿਆ ਕਰੋ ਨਾ ਮੈਗੀ
ਟੇਸਟ ਨਹੀਂ ਆਉਂਦਾ ਨਾ ਭੈਣ ਜੀ ਤੁਸੀਂ ਦੇਖੋ ਨਾ ਟੇਸਟ ਵੀ ਚਾਹੀਦਾ ਬੱਚਿਆਂ ਨੂੰ ਬੱਚੇ ਕਹਿੰਦੇ ਟੇਸਟ ਨਹੀਂੀ ਆਉਂਦਾ ਵੈਸੇ ਅਸੀਂ ਦੇਖੋ ਥੋੜਾ ਥੋੜਾ ਜਿ ਇੰਨੀ ਵੀ ਨੀ ਬਈ ਅਸੀਂ ਉੱਥੇ ਲਿਮਿਟ ਦੀ ਕਦੀ ਕਦੀ ਬਣਾਉਂਦੇ ਹਾਂ ਬਹੁਤ ਤਾਂ ਨਹੀਂੀ ਕਦੀ ਬੱਚੇ ਬਹੁਤ ਜ਼ਿਆਦਾ ਜ਼ੋਰ ਪਾਉਣ ਮੈਂ ਲਈ ਇਹ ਦਾ ਕੰਮ ਨੀ ਹੈਗਾ ਹਾਂ ਸਿੰਪਲ ਘਰ ਦੀ ਰੋਟੀ ਸਬਜੀ ੱਚੀ ਖਾਓ ਸਭ ਤੋਂ ਬੈਸਟ ਹੈ ਹਾਂ ਚਲੋ ਭੈਣਦੀ ਚੰਗਾ ਹਾਂਜੀ ਹਾਂਜੀ ਫਿਰ ਕਰਾਂਗੇ ਤੁਹਾਨੂੰ ਫੋਨ ਹਾਂਜੀ ਹਾਂਜੀ ਮੈਂ ਕਿਹਾ ਫੇਰ ਕਰਾਂਗੇ ਆਵਾਂਗੀ ਮੈਂ ਤੁਹਾਨੂੰ ਹਾਂ ਇੱਕ ਦੋ ਦਿਨ ਤੱਕ ਮੈਂ ਲਗਾਾਨ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ
ਅਸੀ